ਹੈਲੋ ਸਤਿ ਸ਼੍ਰੀ ਅਕਾਲ ਕਾਲ ਸਤਿ ਸ਼੍ਰੀ ਅਕਾਲ ਬਸ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਬਸ ਵਧੀਆ ਵਧੀਆ ਮੈਂ ਬੈਠੀ ਸੀ ਮੈਂ ਕਿਹਾ ਚਲੋ ਤੁਹਾ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜੀ ਗੱਲ ਬਾਤ ਔਨਲਾਈਨ ਸ਼ੋਪਿੰ
ਹਾਂਜੀ ਹਾਂਜੀ ਦੱਸੋ ਹਾਂ ਬਸ ਅੱਜ ਕੱਲ ਇਹੀ ਹੈ ਮੈਂ ਵੀ ਨਾ ਤੁਸੀਂ ਮੈਂ ਮੈਂ ਵੈਸੇ ਤਾਂ ਖੁਸ਼ ਹੁੰ ਔਫਲੈਣ ਸ਼ੋਪਿੰਗ ਤੋਂ ਠੀਕ ਹੈ ਤੇ ਆਨਲਾਈਨ ਵੀ ਮੈਂ ਔਫਲੈਨ ਖੁਸ਼ ਹੁੰਦੀ ਆ ਮੈਂ ਨਹੀਂ ਤਾਂ ਬਥੇਰਾ ਕੁਛ ਮਤਲਬ ਆਈਡੀਆ ਮੈਂ ਔਨਲਾਈਨ ਤੋਂ ਲੈਂਦੀ ਹਾਂ ਵੀ ਜਿਵੇਂ ਟਰੈਂਡਿੰਗ ਚ ਕੀ ਚੱਲ ਰਿਹਾ ਹੈਾ। ਮੈਂ ਅੱਜ ਕੱਲ ਦੇਖ ਰਿਹਾ ਜਿਵੇਂ ਫਰਸ਼ੀ ਸਲਵਾਰਾਂ ਨੀ ਚੱਲ ਰਹੀਆਂ ਸੀਗੀਆਂ। ਮੈਂ ਔਨਲਾਈਨ ਦਾ ਔਨਲਾਈਨ ਦੇਖਿਆ ਬਟ ਉਹਨਾਂ ਦਾ ਨਾ ਫੈਬਰਿਕ ਨਹੀਂ ਅੱਛਾ ਹੁੰਦਾ।
ਦੇਖੋ ਔਨਲਾਈਨ ਦੇ ਵਿੱਚ ਪਤਾ ਕੀ ਹੁੰਦਾ ਆ, ਔਨਲਾਈਨ ਅਸੀਂ ਕੀ ਦੇਖਦੇ ਹਾਂ ਅਸੀਂ ਦੇਖ ਲੇਸ ਕੱਪੜ ਮਤਲਬ ਫੋਟੋ ਦੇਖ ਲਈ। ਰੇਟ ਦੇਖ ਲਿਆ ਹਾਂ ਯਾਰ ਵਧੀਆ, ਕੋਟਨ ਦਾ ਕੱਪੜਾ ਦੱਸ ਰਹੇ ਨੇ। ਓਥੋਂ ਮੰਗਵਾਓ ਤੇ ਸਾਡੇ ਨਾਲ ਸਕੈਮ ਹੋ ਜਾਂਦੇ ਨੇ।
ਪਰ ਕਈ ਵਾਰ ਇੱਕ ਦੋ ਚੀਜ਼ਾਂ ਮੈਂ ਮੰਗਾਈਆਂ ਐਵੇਂ ਕਵਾਂ ਉਹ ਅੱਛੀਆਂ ਵੀ ਨਿਕਲੀਆਂ, ਵਧੀਆ ਨਿਕਲੀਆਂ ਹੁਣ ਕਈ ਐਪ ਚੋਂ ਅੱਛੀਆਂ ਆਇਆਂ ਮੇਰਾ ਬੇਟਾ ਹੈ ਉਹਨੇ ਮੰਗਾਈਆਂ ਅੱਛੀਆਂ ਆਈਆਂ, ਚੀਜ਼ਾਂ ਤੇ ਕੋਈ ਜਿਹੜੀ ਖਾਸ ਐਪ ਉਹਦੇ ਚ ਅਛਿਆ ਆਇਆ ਪਰ ਮੈਂ ਹਰ ਚੀਜ਼ ਨੀ ਮੰਗ ਸਕਦੀ ਕਿਉਂਕਿ ਇੱਕ ਵਾਰੀ ਧੋਖਾ ਵੀ ਹੋਇਆ। ਰਿਟਰਨ ਵੀ ਨੀ ਹੋਈ ਚੀਜ਼। ਤੇ ਹੁਣ ਮੈਂ ਜਿਵੇਂ ਬੈਂਗਲਜ਼- ਮੰਗਾਈਆਂ, ਜੌ ਕੁਛ ਮੰਗਾਈਆਂ ਠੀਕ ਆਈਆਂ। ਇੰਨੇ ਕੁ ਤੱਕ ਦਾ ਤਾਂ ਠੀਕ ਹੈ ਬਟ ਆਪਾਂ ਫ਼ਬ੍ਰਿਕ ਨਹੀਂ, ਮੰਗਵਾ ਸਕਦੇ ਹਨਾ?
ਹਾਂਜੀ, ਹਾਂਜੀ। ਤੁਹਾਨੂੰ ਪਤਾ ਇੱਕ ਵਾਰੀ ਮੇਰੇ ਨਾਲ ਵੀ ਏਦਾਂ ਹੋਇਆ ਮੈਂ ਨਾ ਔਨਲਾਈਨ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਉੱਤੇ ਕਿੰਨੀ ਜ਼ਿਆਦਾ ਸਾਈਡਜ਼ ਜਾਂਦੀਆਂ ਨੇ ਤੇ ਉੱਥੇ ਮੈਂ ਸਾਈਡਸ ਤੂੰ ਔਰਡਰ ਕਰ ਦੇ। ਓਥੇ ਨਾ ਐਕਸਚੇਂ ਵਸ ਸਫ਼ਰ ਵੀ ਨਹੀਂ ਸੀ। ਤੇ ਮੇਰੇ ਨਾ ਦਿਮਾਗ ਚ ਹੀ ਨਹੀਂ ਸੀ ਜੀ ਅਤੇ ਸੀ ਓ ਡੀ ਵੱਲੋਂ ਓਪਸ਼ਨ ਹੈਗਾ ਸੀ ਮੈਂ ਸੀਓ ਡੀ ਵਾਲਾ ਸ਼ਨ ਹੈਗਾ ਮੈਂ ਮੰਗਵਾ ਲੈਂਦੀ ਹਾਂ ਤੇ ਜਦੋਂ ਮੈਂ ਮੰਗਵਾਇਆ ਡਰ ਵੀ ਕਰਤਾ ਹਫ਼ਤੇ ਬਾਅਦ ਮੇਰੀ ਡਰੈੱਸ ਆਈ ਘਰੇ ਜਦੋਂ ਮੈਂ ਉਹਨੂੰ ਖੋਲ ਕੇ ਦੇਖ ਆ ਵਿੱਚ ਸਾਰੀ ਦੀ ਸਾਰੀ ਉਹਨਾਂ ਨੇ ਅਤੇ ਡਰੈਸ ਸੂਟ ਮੰਗਵਾਇਆ ਸੀ ਉਹ ਸਾਰੇ ਦਾ ਸਾਰਿਆਂ ਉਹਨਾਂ ਨੇ ਕਪੜਾ
ਕੱਪੜਾ ਪੈਸਾ ਅੱਛਾ ਹਾਂ ਬਿਲਕੁਲ ਬਿਲਕੁਲ ਮੈਨੂੰ ਪਤਾ ਤ ਹੀ ਨਾ ਮੈਂ ਕਹਿ ਹ ਇਹਦੇ ਚ ਨਾ ਆਪਾਂ ਕਰਨੀ ਸਕਦੇ ਯਕੀਨ ਕਿਉਂਕਿ ਔਨਲਾਈਨ ਠੀਕ ਹੈ ਕੁਛ ਜਿਵੇਂ ਛੋਟਾ ਮੋਟਾ ਸਮਾਨ ਮੰਗਵਾਉਣਾ ਨਾ ਇਟਸ ਓਕੇ ਬਟ ਕੱਪੜੇ ਵਾਸਤੇ ਨੀ ਮੈਨੂੰ ਵਧੀਆ ਲੱਗਿਆ
ਹਾਂ ਫ ਮੈਨੂੰ ਇੰਨਾ ਧੋਖਾ ਹੋਇਆ ਉਤੋਂ ਮੈਂ ਕਿਹਾ ਹਾਏ ਹਾਏ ਮੈਂ ਪਾਣਾ ਸੀ ਨਾ ਮੈਂ ਪਾਉਣ ਜੋਗੀ ਨਾ ਕੁਛ ਕਰਨ ਜੋਗੀ ਮੈਂ ਉਹਨੂੰ ਬੰਦੇ ਨੂੰ ਇੰਨੇ ਫੋਨ ਕੀਤੇ ਉਹ ਫਿਰ ਮੈਨੂੰ ਕਹਿੰਦਾ ਕਹਿੰਦਾ ਮੈਮ ਸਾਡੇ ਨਾ ਸਿਰਫ ਔਡਰ ਚੁੱਕਣ ਤੱਕ ਦੀ ਹੁੰਦੀ ਹੈ ਪਤਾ ਕੰਮ ਸਮਾਨ ਕਿੱਥੋਂ ਆ ਇਹ ਹੈ ਵੋ ਹੈ ਫ ਮੈਂ ਉਸ ਤੋਂ ਬਾਅਦ
ਅੱਛਾ ਨਹੀਂ ਦੋ ਉਹੀ ਤਾਂ ਇੱਕ ਤਾਂ ਨਾ ਜ਼ਿਆਦਾ ਖਰਚਾ ਹੋ ਜਾਂਦਾ ਦੋ ਚਾਰ ਦੇਖਦੇ ਕੇ ਚੀਜ਼ਾਂ ਅਟਰ੍ਰੈਕਟਿਵ ਹੋ ਜਾਂਦੇ ਆ ਮੰਗਵਾ ਲੈਂਦੇ ਹਨਾ ਔਨਲਾਈਨ ਦਾ ਆ ਵੀ ਬੜਾ ਫੇਰ ਚਲੋ ਜੋ ਪੈਸੇ ਵੀ ਖਰਚੇਣੇ ਤੇ ਬਾਜਾਰ ਚਲੇ ਜਾ ਥੋੜ੍ਹੀ ਆਪਾਂ ਵੀ ਅਪਡੇਟ ਆਵਾਂਗੇ ਨਿਊ ਟਰੈਂਡਿੰਗ ਜੋ ਫੈਸ਼ਨ ਹੈ ਦਿਖੇਗਾ ਮੈਂ ਥੋੜਾ ਬਹੁਤ ਹੋਰ ਇੱਕ ਚੀਜ਼ ਦੇ ਨਾਲ ਆਪਾਂ ਨੂੰ ਦਸ ਚੀਜ਼ਾਂ ਦਿਖਦੀਆਂ ਹੁਣ ਅੰਦਰ ਬੈਠੇ ਆਪਾਂ ਇੱਕ ਚੀਜ਼ ਦੇਖ ਰਹੇ ਹਾਂ ਇੱਕ ਚੀਜ਼ ਦੇਖੀ ਨਾ ਆਪਾਂ ਨੂੰ ਰੇਟ ਪਤਾ ਚੱਲਦਾ ਦੂਜੀਆਂ ਚੀਜ਼ਾਂ ਦੇ ਨਾ ਕੁਛ ਹਨਾ, ਹੁਣ ਜੋਤੁਸੀਂ ਕਹਿੰਨੇ ਓ ਮੈਂ ਅਗਰ ਸ਼ੂਜ ਮੰਗਾਵਾਂ, ਸ਼ੂਜ ਆਪਾਂ ਪਾ ਕੇ ਕਰਕੇ, ਅਗਰ ਟ੍ਰਾਈ ਕਰਕੇ ਦੇਖਾਂਗੇ, ਤਾਂ ਵਧੀਆ ਨਾ, ਚਲੋ ਵਧੀਆ ਚਲੋ ਹਰ ਇੱਕ ਦਾ ਦੇਖੋ ਕੰਮ ਚਲਿਆ ਪਿਆ ਅੱਜ ਕੱਲ, ਔਨਲਾਈਨ ਵਾਲਿਆਂ ਨੇ ਵੀ ਕੰਮ ਕਰਨਾ, ਔਫਲਾਈਨ ਵਾਲਿਆਂ ਨੇ ਵੀ, ਹੈਨਾ, ਉਹਨਾਂ ਨੇ ਵੀ ਕੰਮ ਕਰਨਾ
ਬਿਲਕੁਲ, ਬਿਲਕੁਲ, ਔਫਲਾਈਨ ਵੀ ਵਿੱਚ ਕਿੱਦਾਂ ਰਹਿੰਦਾ ਐ, ਕਿ ਜਿਵੇਂ ਅਸੀਂ ਮਾਰਕੀਟ ਗਏ ਆਂ, ਮਾਰਕੀਟ 'ਚ ਗਏ ਆਂ, ਅਸੀਂ ਕੁੱਛ ਖਾ-ਪੀ ਲਿਆ, ਘੁੰਮ ਲਿਆ, ਚੀਜ਼ਾਂ ਨੂੰ
ਹਨਾ? ਥੋੜਾ ਇੰਜੋਏ ਹੋ ਜਾਂਦਾ ਸਭ ਤੋਂ, ਫੈਬਰਿਕ ਦਾ ਤਾਂ ਮੈਂ ਕਹਿੰਦੀ ਹਾਂ ਹੰਡਰਡ ਪਰਸੈਂਟ ਬਹੁਤ ਫ਼ਰਕ ਐ, ਮੈਂ ਤੇ ਲੇ ਫੈਬਰਿਕਸ ਤੋਂ ਮੈਂ ਦੇਖਿਆ। ਹਾਂ ਇੱਕ ਦੋ ਵਾਰੀ ਮੈਂ ਟੋਪ ਮੰਗਾਏ ਆ, ਮੈਨੂੰ ਠੀਕ ਲੱਗੇ ਆ ਨੋ ਡਾਊਟ ਕਿ ਟੋਪ ਠੀਕ ਸੀਗੇ ਬਟ ਚਲੋ ਫੇਰ ਵੀ ਥੋੜੇ ਰੇਂਜ ਵੀ ਠੀਕ ਸੀਗੀ।
ਹਾਂ ਮੈਂ ਤੁਹਾਨੂੰ ਇਹੀ ਤਾਂ ਕਹਿ ਰਹੀ ਹਾਂ, ਔਫਲਾਈਨ ਦੇ ਵਿੱਚ ਕੀ ਰਹਿੰਦਾ ਸੀ ਕੱਪੜੇ ਨੂੰ ਹੱਥ ਲਾ ਕੇ ਦੇਖ ਸਕਦੇ ਆਂ, ਵਧੀਆ ਏ ਕਿ ਨਹੀਂ ਹੈਗਾ, ਅਸੀਂ ਨਾਲੇ ਦੂਸਰਾ ਨੰਬਰ ਇਹ ਕਿ ਅਸੀਂ ਸਭ ਤੋਂ ਵੱਡਾ ਪੁਆਇੰਟ ਆਇਆ ਕਿ ਅਸੀਂ ਅਗਰ ਸਾਨੂੰ ਨਹੀਂ ਪਸੰਦ ਆ ਰਿਹਾ, ਅਸੀਂ ਉਹਨੂੰ ਜਾ ਕੇ ਐਕਸਚੇਂਜ ਕਰਾ ਸਕਦੇ ਆ, ਉਹ ਵੀ ਇੱਕ
ਨਾਲੇ ਖੁਦ ਟਰਾਈ ਕਰ ਰਹੇ ਆਂ ਨਾ, ਆਪਾਂ ਖੁਦ ਟਰਾਈ ਕਰ ਰਹੇ ਆਂ। ਵੇ ਆਹ ਹੈ ਤਾਂ ਔਨਲਾਈਨ 'ਚ ਵੀ ਸਿਸਟਮ ਹੈਗਾ, ਬਟ ਮੈਨੂੰ ਕੱਪੜੇ ਵਲੋਂ ਨੀ, ਬਾਕੀ ਜਿਵੇਂ ਤੁਸੀਂ ਜੁਲਰੀ ਮੰਗਾਣੀ ਐ, ਤੁਸੀਂ ਮੰਨੋਗੇ ਇੱਕ ਦੋ-ਚੀਜ਼ਾਂ ਤੇ ਬੜੀਆਂ ਅੱਛੀਆਂ, ਪਰ ਨਾ ਥੋੜ੍ਹੀ ਜਿਹੀ ਕੁਆਲਿਟੀ ਉਹਦੀ ਚੀਪ ਹੁੰਦੀ ਐ। ਮੈਂ, ਮੈਂ, ਮੇਰੀ ਪਰਸਨ ਕੁਆਲਿਟੀ ਥੋੜੀ ਚੀਪ ਐ, ਬਾਕੀ ਮੈਂ ਜਿਵੇਂ ਕੰਨਾਂ ਦੇ ਝੁਮਕੇ ਵਗੈਰਾ ਮੰਗਵਾਏ, ਉਹ ਮੈਨੂੰ ਠੀਕ ਮਿਲੇ।
ਉਹੀ ਨਾ, ਕਈ, ਕਈ, ਕਈ ਚੀਜ਼ਾਂ ਦੇ ਲਈ ਔਨਲਾਈਨ ਵਧੀਆ ਆ, ਦੇਖੋ ਇਹਦੇ ਨਾਲ ਕੀ ਹੁੰਦਾ ਆ ਜਿਵੇਂ ਇਹਨਾ ਫਰੋਡ ਸਿਸਟਮ ਹੋ ਰਿਹਾ ਨਾ, ਇਸ ਕਰਕੇ ਕੀ ਹੁੰਦਾ ਜਿਹੜੀ ਅੱਛੀਆਂ ਬ੍ਰੈਂਡਿਡ ਐਪ ਸ ਨਾ, ਉਹ ਥੋੜ੍ਹੀ ਜਿਹੀ ਖ਼ਰਾਬ ਹੋ ਜਾਂਦੀਆਂ ਨੇ। ਹੈਨਾ, ਹੁਣ ਸਾਨੂੰ ਤਾਂ ਡਰ ਪੈ ਜਾਂਦਾ ਨਾ ਯਾਰ, ਇੱਥੋਂ ਨਾ ਕੁਛ ਹੋ ਜੇ ਏਦੋਂ ਮੈਂ ਮੰਗਵਾਵਾਂਗੀ, ਦੇਖੋ ਮੇਰੇ ਪੈਸੇ ਵੀ ਖਰਾਬ ਹੋ ਗਏ, ਸਹੀ ਜਗ੍ਹਾ ਪੈਹੇ ਵੀ ਨੀ ਲੱਗੇ, ਉਹਦਾ ਵੀ ਕੀ ਫਾਇਦਾ। ਹਾਂ, ਅੱਜ ਕੱਲ ਦੇ ਲੋਕੀ ਵੈਸੇ ਹੀ ਇੰਨਾ ਜ਼ਿਆਦਾ ਫਰੌਡ ਸਿਸਟਮ ਕਰਕੇ ਰੱਖਦੇ ਨੇ, ਤੁਹਾਨੂੰ ਪਤਾ ਤੇ ਹੈ ਫਰੌਡ ਕਰਨ ਵੇਲੇ ਕਿਹੜਾ ਟਾਈਮ ਲੱਗਦੈ। ਉਹਨਾਂ ਨੇ ਵੀ ਆਪਣੀ ਆਈ ਡੀ ਬਣਾਈ ਦੀ ਹੁੰਦੀ, ਉਹ ਉੱਥੇ ਸਕਰੀਨ ਸ਼ੋਟ ਚੁੱਕਦੇ ਨੇ ਉਹ ਆਪ
ਹਾਂ ਇਹ ਤਾਂ ਤਾਂ ਹੀ ਸ਼ਾਇਦ ਇੱਕ ਵਾਰ ਇੱਕ ਮੰਗਾਇਆ ਸੀ ਨਾ ਉਹ ਟੀ ਸ਼ਰਟ ਕੁਛ ਹੋਰ ਦਿਖਾਈ ਦਿਤ ਤੇ ਉਹਨਾਂ ਦੇ ਬੱਚੇ ਦੇ ਪੇਜ ਤੇ। ਮੰਗਾਈ ਕੁਛ ਹੋਰ ਸੀਗੀ ਰਿਟਰਨ ਨਹੀਂ ਹੋਈ ਸਾਡ ਉਹ ਉਹ ਫਿਰ ਕਹਿੰਦੇ ਜੀ ਤੁਹਾਨੇ ਤਾਂ ਐਡਜਸਟ ਕਰ ਲਾਂਗੇ ਪਰ ਕੁਛ ਨੀ ਕੀਤਾ ਹਜੇ ਮਿੰਤਰਾ ਐਪ ਸੀਗੀ ਤਾਂ ਵੀ ਦੇਖਲੋ ਤਾਂ ਵੀ ਨੀ ਹੋਇਆ, ਹਾਂ ਫੇਰ ਮੈਂ ਕਯਾ ਬੇੇ ਪਰ ਇੱਕ ਦੋ ਚੀਜ਼ਾਂ ਉਹਨੇ ਅੱਛੀ ਐੱਪ ਤੋਂ ਮੰਗਆਂ ਉਹ ਮਤਲਬ ਵਧੀਆ ਆਇਆ ਟੀ ਸ਼ਰਟਸ
ਓਕੇ ਹਾਂ ਹਰ ਇੱਕ ਦਾ ਆਪਣਾ ਆਪਣਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਮੈਂ ਮੈਕਸੀਮਮ ਜ਼ਿਆਦਾ ਔਨਲਾਈਨ ਦਾ ਸਮਾਨ ਕੁਛ ਲੈਣਾ ਨਾ ਮੈਂ ਕਿਚਨ ਦਾ ਸਮਾਨ ਮੰਗ
ਹਾਂ ਕਿਚਨ ਦਾ ਹਨਾ ਵਧੀਆ ਨਿਕਲਦਾ ਨੇ ਉਥੇ ਉੱਥੇ ਨਵੀਂ ਨਵੀਆਂ ਚੀਜ਼ਾਂ ਹੈ ਉਸ ਚ ਚ ਜਿਹੜੇ ਚਾਈਨੀਜ਼ ਪ੍ਰੋਡਕਟਸ ਹੈ ਨਵੀਆਂ ਨਵੀਆਂ ਚੀਜ਼ਾਂ ਨੇ ਜਿਵੇਂ ਆਪਾਂ ਬਾਥਰੂਮ ਚ ਯੂ ਕਰਨੀਆਂ ਉਹ ਦੇ ਵਾਸਤੇ ਵੀ ਨਵੀਆਂ ਟੈਕਨੀਕ ਵਾਲੀਆਂ ਚੀਜ਼ਾਂ ਨੇ ਲਿਕੁਡ ਨਵੇਂ
ਬਿਲਕੁਲ-ਬਿਲਕੁਲ ਨਾਲੇ ਪਤਾ ਨਾਲੇ ਪਤ ਪਤਾਂ ਕੀ ਹੁੰਦਾ ਜੇ ਜੋ ਚੀਜ਼ ਤੁਹਾਨੂੰ ਜਾ ਕੇ ਇੱਥੋਂ ਮੋਲ ਵਗੈਰਾ ਤੁਸੀਂ ਟਰੈਂਡਿੰਗ ਚ ਦੇਖਦੇ ਹੋ ਨਾ ਉਹ ਚੀਜ਼ ਤੋਂ ਉਸ ਤੋਂ ਜ਼ਿਆਦਾ ਵਧੀਆ ਤੁਹਾਨੂੰ
ਓਨਲਾਈਨ ਮਿਲਦੀ ਹੈ ਹਾਂ ਕਿਚਨ ਦਾ ਸਮਾਨ ਹਾਂਜੀ ਉਹਨਾਂ ਨੇ ਬੜੇ-ਬੜੇ ਬਣਾਏ ਹੋਏ ਹੈ ਹਾਂ ਮੈਂ ਇੱਕ ਹੋਰ ਬੜੀ ਦੇਖੀ ਸੀ ਉਹ ਮਸਾਲੇ ਦੀ ਡੱਬੀਆਂ ਹੁੰਦੀਆਂ ਨਾ ਇਹਦਾਂ ਆਪ ਪਤਾ ਇਹਨਾਂ ਨੇ ਆਲਰੇੜੀ ਲਿਖਿਆ ਹੋਇਆ। ਜਿਵੇਂ ਜਿਵੇਂ ਮੈਂ ਦੱਸਦੀ ਜਿਵੇਂ ਜਿਵੇਂ ਹਲਦੀ ਲਿਖੀ ਆ ਨਾ ਤੇ ਉਹ ਯੈਲੋ ਡੱਬਾ ਹਲਦੀ ਦਾ ਤੁਸੀਂ ਦੇਖਿਆ ਇਹ ਮੈਂ ਦੇਖਿਆ ਜਿਵੇਂ ਜਿਵੇਂ ਮੈਂ ਨਾ ਡੱਬੇ ਮੈਂ ਮੰਗਵਾਣੇ ਆ ਮੈਂ ਮੈਂ ਇਹਨੂੰ ਮਤਲਬ ਮੈਂ ਪੁਲ-ਪਾਲ ਗਈ ਆਪਣੇ ਕੰਮਾਂ ਚ ਉਹਨਾ ਨੇ ਜਿਵੇਂ ਹਲਦੀ ਮੰਗਵਾਉਣੀ ਹੈ ਨਾ ਉਹਦਾ ਡੱਬਾ ਹੈਗਾ ਹਲਦੀ ਰੰਗ ਦਾ।
ਅੱਛਾ-ਅੱਛਾ ਠੀਕ ਤੇ ਉਹਦਾ ਲਾਲ ਡੱਬਾ ਵਧੀਆ ਗੱਲ ਹੈ ਦੇੇਖੋ-ਦੇਖੋ ਨਵੀਂ ਚੀਜ਼ ਆ ਕਿਚਨ ਚ ਰੱਖਣ ਲਈ ਵੀ ਸਾਨੂੰ ਕਿੰਨਾ ਵਧੀਆ
ਹਾਂ, ਤੇ ਇਲਾਇਚੀ ਅਗਰ ਇਲਾਇਚੀ ਹੈ ਤਾਂ ਉਹਦਾ ਇਲਾਇਚੀ ਕਲਰ ਹੋਏਗਾ। ਮੈਨੂੰ ਇਹ
ਕਿਆ ਬਾਤ ਹੈ, ਸਗੋਂ ਨਾ ਵਧੀਆ ਗੱਲ ਏ ਦੇਖੋ ਸਾਨੂੰ ਪਤਾ ਇਹਦੇ ਵਿੱਚ ਕੀ ਕੀ ਹੈਗਾ ਫਟਾਫਟ ਉਹਨੂੰ
ਹੋਰ ਮੈਂ ਇੱਥੇ ਆਪ ਕਿਹਾ ਸੀ, ਮੈਂ ਕਿਹਾ ਇੱਕ ਵਾਰੀ ਕਿਚਨ ਸਾਫ਼ ਕਰਕੇ ਨਾ ਸਾਰਾ, ਕਿਉਂਕਿ ਕਿਚਨ ਨੂੰ ਵੀ ਚਲੋ ਸਾਫ਼ ਸੁਥਰਾ ਤੁਸੀਂ ਹੋਵੇ ਨਾ ਫੇਰ ਮੈਂ ਕਿਹਾ ਚਲੋ ਨਵੇਂ ਡੱਬੇ ਮੰਗਵਾਂਗੀ, ਉਸ ਮੈਨੂੰ ਇਹ ਕਿਚਨ ਦਾ ਸਮਾਨ ਬਾਕੀ ਮੈਨੂੰ ਵੀ ਮੈਨੂੰ ਵੀ ਅੱਛੇ ਲੱਗੇ ਉਹਦੇ ਡੱਬੇ, ਤੁਸੀਂ ਉਹ ਵੀ ਦੇਖਿਆ ਹੋਣਾ। ਇੱਕ ਕੰਟੇਨਰ ਆਉਂਦਾ ਦਾ ਆ ਦਾਲਾਂ ਵਾਲਾ ਹਨਾ ਇੱਕ ਪਾਸੋਂ ਕਿਹੜੀ ਦਾਲ ਹੈ, ਵਧੀਆ ਮੈਂ ਖੈਰ ਮੰਗਵਾਈ ਨੀ ਆ, ਮੈਂ ਕਿਹਾ ਪਤਾ ਨੀ ਕੈਸੀ ਕੁਆਲਿਟੀ ਹੋਏ ਗੀ ਫਿਰ ਮੈਂ ਵਧੀਆ ਨੇ ਅੱਛਾ ਜਿਸ ਕੰਟੇਨਰ ਚ ਅਲੱਗ ਅਲੱਗ ਦਾਲ ਹੁੰਦੀ।
ਹਾਂਜੀ, ਹਾਂਜੀ ਵਧੀਆ ਨੇ। ਨਾਲੇ ਦੇਖੋ ਥੋੜੀ ਥੋੜੀ ਹਾਂ, ਥੋੜੀ ਥੋੜੀ ਕੁਆਂਟਿਟੀ ਪੈ ਜਾਂਦੀ। ਦਿੰਦੀਆਂ ਨੇ ਤੇ ਨਾਲ ਨਾਲ ਮਤਲਬ ਸਾਡਾ ਸਮਾਨ ਵੇਸਟ ਵੀ ਨਹੀਂ ਹੁੰਦਾ।
ਹਨਾ, ਹੂੰ, ਅੱਛਾ ਨਹੀਂ ਮੈਂ ਦੇਖਾਂਗੀ, ਦੇਖਾਂਗੀ ਮੈਨੂੰ ਉਹ ਡੱਬੇ ਵਧੀਆ ਲੱਗੇ। ਮੈਂ ਵੀ ਮੰਗਵਾ ਕੇ ਦੇਖਾਂਗੀ। ਜਿਵੇਂ ਨਾ ਇੱਕ ਉਹ ਨੈਪਕਿਨ ਜਿਹੜੇ ਹੁੰਦੇ ਆ, ਉਹ ਵੀ ਇਹਨਾਂ ਦੇ ਬੜੇ
ਹਾਂ, ਨੈਪਕਿਨ ਉਹ ਵਾਲੇ ਨੇ ਕਿ ਜਿਹੜੇ
ਤੁਸੀਂ ਕਿਹੜੇ ਵਾਲੇ ਇਹਨਾਂ ਦੇ ਮਤਲਬ, ਆਨਲਾਈਨ ਜਿਹੜੇ ਤੁਸੀਂ ਦੇਖੇ ਨੇ ਨੈਪਕਿਨ ਕਿਹੜੇ ਦੇਖੇ ਦੇਖੇ ਨੇ, ਮੈਂ ਤੇ ਉਹ ਦੇਖੇ ਨੇ ਕਿ ਜਿਹੜੇ, ਵਾਸ਼ ਵੀ ਹੋ ਜਾਂਦੇ ਨੇ।
ਵਾਸ਼ ਹੋ ਜਾਂਦੇ ਆ ਜਿਹੜੇ ਦੋ ਤਿੰਨ ਵਾਰੀ ਹਨਾ, ਰੀਯੂਜ ਹੋ ਜਾਂਦੇ ਆ ਹਨਾ, ਮੈਂ ਵੀ ਉਹੀ ਕਹਿ ਰਹੀ ਸੀ।
ਆਨਲਾਇਨ ਵੀ ਮਿਲਦੀਆਂ ਨੇ, ਤੇ ਤੁਸੀਂ ਮਤਲਬ ਕੁਛ, ਬਿਲਕੁਲ ਦੇਖੋ ਕਈ ਚੀਜ਼ਾਂ ਹੁੰਦੀਆਂ ਨੇ ਸਾਨੂੰ ਔਫਲਾਈਨ ਨਹੀਂ ਲੱਭਦੀਆਂ। ਸਾਨੂੰ ਕਿਸੇ ਵੇ ਆਨਲਾਈਨ ਜਾਣਾ ਪੈਂਦਾ ਆ, ਹਨਾ ਰੇਟ ਚ ਵੀ ਫਰਕ ਹੋ ਜਾਂਦਾ, ਹੁਣ ਜਿਵੇ ਤੁਸੀਂ ਨੈਪਕਿਨ ਕਹਿ ਰਹੇ ਹੋੋ,
ਜਾਂਦੀ ਆ ਆਨਲਾਇਨ ਆਂਉਦੀ ਹੈ।
ਹਾਂਜੀ-ਹਾਂਜੀ, ਬਿਲਕੁਲ।
ਕਿਉਂਕਿ ਉਹ ਜੇ ਬਾਅਦ ਚ ਮਾਰਕੀਟ ਚ ਹੋ ਮਿਲਰੀਆਂ ਨੇ ਹੁਣ ਮਾਰਕੀਟ ਚ, ਪਰ ਤੋਂ ਪਹਿਲਾਂ ਇੱਥੇ ਦੇਖੀਆਂ ਸੀ ਮੈਂ ਔਨਲਾਈਨ ਹੀ, ਫਿਰ ਮੈਂ ਰਾਤੀ ਬੈਠੀ ਨਾ ਇ ਦੇਖਦੀ ਰਿੰਦੀ ਹਾਂ। ਜਦੋਂ ਉੱਥ ਬੋਰ ਹੋ ਜਾੳ ਫਿਰ ਚੱਕ ਆ ਦੇਖ ਕਿ ਨਵਾਂ ਕੀ ਆਇਆ ਹੋਇਆ। ਮੈਂ ਫਿਰ ਇਹ ਟਰੈਂਡਿੰਗ ਚ ਦੇਖਦੀ ਹਾਂ, ਟਰੈਂਡਿੰਗ ਸੂਟ ਕਿਹੜੇ ਚੱਲ ਰਿਹੇ ਆ ਕੀ ਉਹ ਚੱਲ ਰਿਹਾ ਦੇਖਦੀ ਰਹਿੰਦੀ ਹ ਵੀ ਹੱਥ ਰੋਕ ਲੇਨੀਆ
ਬਸ ਕਿਉਂਕਿ ਯਾਰ ਇੱਕ ਵਾਰ ਹੱਥ ਲੱਗ ਜਾਣਾ ਦੇਖੋ ਦੂਸਰੀ ਵਾਰ ਬੜਾ ਪਛਤਾਵਾ ਹਉਂਦਾ। ਫੇਰ ਅਸੀਂ ਕਹਿੰਦੇ ਹਾਂ ਦੇਖੋ ਘਰਦਿਆਂ ਕੋਲ ਵੀ ਗਾਲਾਂ ਖਾਨਣੀਆਂ ਉਹਨਾਂ ਨੇ ਕਹਿਣਾ ਜ ਇੱਕ ਵਾਰ ਤੁਸੀਂ ਤੁਹਾਨੂੰ ਪਤਾ ਲੱਗ ਹੀ ਗਿਆ ਗਏ ਨਾ ਹੁੰਦਾ ਕੀ ਇਹ ਦੂਸਰੀ ਵਾਰ ਜ਼ਰੂਰ ਪੰਗੇ ਲੈਣੇ ਆ
ਸਹੀ ਗੱਲ ਹੈ
ਹਨਾ ਮੈਨੂੰ ਤੇ ਆਪ ਨ ਸਮਝ ਆ ਰਹੀ ਸੀ ਮੈਂ ਕਿਹਾ ਚਲੋ ਤੁਹਾਡੇ ਕੋਲ ਥੋੜ੍ਹੀ ਬਹੁਤ ਰਾਏ ਲਵਾਂ
ਪ੍ਰੈਫਰ ਖਾਸ ਕਰ ਸੂਟਾਂ ਦੇ ਮਾਮਲੇ ਚ ਤਾਂ ਲੇਡੀਜ਼ ਨੂੰ ਤਸੱਲੀ ਨਹੀਂ ਹੋਣੀ
ਉਹ ਤਾਂ ਗੱਲ ਨਾ ਨਾ ਜਿੰਨੀ ਦੇਰ ਤੱਕ ਅਸੀਂ ਕੱਪੜੇ ਨੂੰ ਹੱਥ ਲਾ ਕੇ ਨਾ ਦੇਖ
ਹਾਂਜੀ ਪਤਾ ਨੀ ਤਸੱਲੀ ਨੀ ਤ ਤਾਂ ਮੈਂ ਕਹਿਦੀ ਹਾਂ ਨਾ ਆਪਾਂ ਨੂੰ ਤਾਂ ਤਸੱਲੀ ਨੀ ਹੋਣੀ ਆਪਾਂ ਤਾਂ ਘੁੰਮ ਫਿਰ ਕੇ ਚੀਜ਼ ਲੈਣ ਵਾਲੇ ਨਾਲੇ ਜਾ ਕੇ ਜੂਸ ਜਸ ਖਾ ਖੂ ਕੇ ਪੀ ਕੇ ਆਉਣ ਵਾਲੇ ਚਲੋ ਕੋਈ ਨਾ ਆਪਾਂ ਇਕੱਠੇ ਚੱਲਾਂਗੇ ਕਦੀ
ਹਾਂ ਕੋਈ ਗੱਲ ਨਹੀਂ ਉਹ ਤਾਂ ਵੈਸੇ ਵੀ ਮੈਨੂੰ ਸ਼ੋਪਿੰਗ ਕਰਨੀ ਸੀ ਮਤਲਬ ਮੈਰਿਜ ਜਾ ਰਹੀ ਸੀ ਹੁਣ ਤੇ ਮੈਨੂੰ ਤੁਹਾਡੇ ਨਾਲ ਜਾਵਾਂਗੇ
ਹਾਂ ਬਸ ਠੀਕ ਹੈ ਆਪਾਂ ਸ਼ੋਪਿੰਗ ਕਰਾਂਗੇ ਤੇ ਦੇਖਿਓ ਖਰੀਦਦਾਰੀ ਕਰਾਂਗੇ ਦੇਖਾਂਗੇ ਪ੍ਰੋਪਰ ਹਨਾ ਕੋਈ ਨਾ ਹਾਂ ਓਨਲਾਈਨ ਕੈਂਸਲ ਕਰੋ ਨਹੀਂ ਨੀ ਓਨਲਾਈਨ ਕੈਂਸਲ ਕਰੋ ਬੜੇ ਫਰੋਡ ਹੈ
ਹਾਂਜੀ ਹਾਂਜੀ ਐਵੇਂ ਤੁਹਾਡੇ ਨਾਲ ਜਾਵਾਂਗੇ ਘੁੰਮ ਫਿਰ ਕੇ ਆਵਾਂਗੇ ਨਾਲੇ ਕੱਪੜੇ ਵੀ ਦੇਖ ਲਾਂਗੇ ਕੁਝ ਹਾਂਜੀ ਹਾਂਜੀ ਠੀਕ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਹ